ਹੈਲੋ ਸਤਿ ਸ਼੍ਰੀ ਅਕਾਲ ਜੀ
ਅਤੇ
ਬਸ ਜੀ ਫ਼ਰਕ ਹੈ ਜੀ ਪਹਿਲਾ ਨਾਲੋਂ ਤਬੀਅਤ ਖ਼ਰਾਬ ਸੀ ਮੇਰੀ ਹਫ਼ਤਾ ਪਹਿਲੇ ਫਿਰ ਦਵਾਈ ਲਿਆਏ ਬਜ਼ਾਰੋਂ ਹਾਂ ਬਸ ਮੈਨੂੰ ਧੁਪੱ ਘੁੰਮਣਾ ਪੈਂਦਾ ਨਾ ਜੀ ਗਰਮੀ ਇੰਨੀ ਪੈ ਰਹੀ ਹੈ ਧੁੱਪ ਚ ਉਹ ਕਿਸੇ ਕਿਸਮ ਦੇ ਕਾਰਨ ਤੇ ਉਹ ਆਪਣਾ ਇਕ ਦਮ ਇਸੇ ਚੱਲਦਾ ਹੁੰਦਾ ਕੰਮ ਜੋ ਫੀਲਡ ਦੇ ਕੰਮ ਚੋ ਕਦ ਰਹਿੰਦੀ ਹੈ ਅਤੇ ਬਾਕੀ ਹੈ ਗਰਮੀਆਂ 'ਚ ਇਸ ਤਰ੍ਹਾਂ ਬੱਚੇ ਬੱਚੇ ਬੜਾ ਉਹ ਕਰਦੇ ਆ ਵੀ ਪਿਆਸ ਲੱਗੀ ਆ ਇਹ ਪਿਲਾ ਦਿਓ ਕੋਈ ਘਰ ਦੇ ਕੁਛ ਡਰਿੰਕਸ ਤੁਸੀਂ ਦੱਸੋ ਕਿ ਕਿਵੇਂ ਮਤਲਬ ਬਣਾ ਸਕਦੇ ਜਿਸ ਤਰ੍ਹਾਂ ਮੋਜੀਟੋ ਹੋ ਗਿਆ ਜਾਂ ਸੱਤੂ ਹੋ ਗਿਆ ਇਸ ਤਰ੍ਹਾਂ ਦੇ ਆਮ
ਹਾਂਜੀ ਹਾਂਜੀ
ਤਾਂ ਮੈਨੂੰ ਦੱਸੋ ਕਿਵੇਂ ਘਰ ਬਣਿਆ ਸਕਦੇ ਹੈ
ਨਹੀਂ ਬੜੇ ਸੌਖੇ ਹੈਗੇ ਨੇ ਤੁਸੀਂ ਇਹ ਕਹਿ ਲਓ ਤੇ ਜਿਵੇਂ ਸੱਤੂ ਵਗੈਰਾ ਹੈਗਾ ਹੈ ਤੁਸੀਂ ਇਹ ਕਹਿ ਲਓ ਇਹ ਤੇ ਸਾਡੇ ਨਾ ਬੋਡੀ ਲਈ ਵੀ ਕਾਫੀ ਅੱਛਾ ਹੈਗਾ ਇੱਕ ਹੈਲਦੀ ਡਰਿੰਕ ਹੈਗਾ ਹੈ ਤੇ ਹੁੰਦਾ ਹੁੰਦਾ ਤੇ ਅੱਛਾ ਕਾਲੇ ਛੋਲਿਆਂ ਤੋਂ ਹੈਗਾ ਤੇ ਤੁਸੀਂ ਤੁਸੀਂ ਜਿਵੇਂ ਅਗਰ ਬਾਜ਼ਾਰੋ ਤੁਸੀਂ ਸੱਤੂ ਦਾ ਪੋਡਰ ਲੈ ਕੇ ਆਉਣਾ ਬਜ਼ਾਰੋਂ ਲੈ ਕੇ ਆਓ ਕਿ ਸਾਨੂੰ ਥੋੜਾ ਇਹ ਸ਼ੱਕ ਰਹਿੰਦਾ ਹੈਗਾ ਵੀ ਮਿਕਸਿੰਗ ਨਾ ਹੋਵੇ ਹੈ, ਨਾ ਕੁਛ ਇਹਨਾ ਨੇ ਮਿਲਾਇਆ ਨਾ ਹੋਵੇ।
ਹਾਂ।
ਹਰ ਬੰਦਾ ਬਣਾ ਸਕਦਾ ਈਜ਼ਲੀ ਵਧੀਆ ਤਰੀਕੇ ਨਾਲ ਤੁਸੀਂ ਐਵੇਂ ਕਰਨਾ ਬਾਜ਼ਾਰ ਉਹ ਭੁੱਜੇ ਹੋਏ ਛੋਲੇ ਲੈ ਆਣਾ। ਭੁੱਜੇ ਹੋਏ ਛੋਲਿਆਂ ਨੂੰ ਨਾ ਮਿਕਸੀ ਦੇ ਵਿੱਚ ਗ੍ਰਾਇੰਡ ਕਰ ਲੈਣਾ ਏ। ਕੁਦਮ ਮਹੀਨ ਉਹਨੂੰ ਪੀਸ ਲੈਣਾ ਏ। ਕੁਦਮ ਪਾਊਡਰ ਵਰਗਾ। ਅਗਰ ਤੁਹਾਨੂੰ ਹੈ ਨਾ ਛਿਲਕੀਆਂ ਦੇ ਸਮੇਤ ਤੁਸੀਂ ਪੀਸ ਸਕਦੇ ਹੋ। ਛਿਲਕੀਆਂ ਦੇ ਸਮੇਤ ਪੀਸ ਲੋਓ ਅਗਰ ਤੁਸੀਂ ਤੇ ਇਵੇ ਖਾ ਸਕਦੇ ਹੋ, ਅਗਰ ਛਿ ਛਿਲਕਿਆਂ ਦੇ ਬਿਨਾਂ ਤੁਸੀਂ ਪੀਸਣੇ, ਛਿਲਕਿਆਂ ਦੇ ਬਿਨਾਂ ਵੀ ਪੀਸ ਲਓ। ਬਈ ਅਹ ਤੇ ਬਸ ਉਹ ਪੀਸ ਕੇ ਫੇਰ ਤੁਸੀਂ ਪਾਣੀ ਲੈ ਲਓ ਹੈਨਾ ਠੰਡਾ ਆਪਣਾ ਇੱਕ ਗਿਲਾਸ ਦੇ ਵਿੱਚ ਉਹਦੇ ਤੁਸੀਂ ਇੱਕ ਚਮਚ ਇਹ ਪਾ ਦੋ ਪਾਊਡਰ, ਇੱਕ ਚਮਚ ਪਾਊਡਰ ਪਾ ਤਾਂ ਤੇ ਨਾਲ ਅਗਰ ਤੁਹਾਡੇ ਕੋਲ ਧਨੀਏ ਪੁਦੀਨੇ ਦੀ ਚਟਨੀ ਬਣਾਈ ਹੋਈ ਏ। ਤੁਸੀਂ ਧਨੀਏ ਪੁਦੀਨੇ ਦੀ ਥੋੜ੍ਹੀ ਚਟਨੀ ਵਿੱਚ ਪਾ ਦੋ, ਥੋੜੇ ਜਿਹੇ ਪਿਆਜ ਪਾ ਦੋ ਵਿੱਚ ਭੁੰਨਿਆ ਜੀਰਾ ਪਾ ਦੋ। ਤੇ ਬਹੁਤ ਸਵਾਦ ਲੱਗਦਾ ਹੈਗਾ। ਤੁਸੀਂ ਇਹ ਕਹਿ ਲਓ ਇੱਕ ਨਾ ਪੇਟ ਬੜਾ ਇਹਦੇ ਨਾਲ ਫੁਲਫਿਲ ਰਹਿੰਦਾ ਹੈਗਾ। ਪੇਟ ਭਰਿਆ ਰਹਿੰਦਾ ਏ। ਤੇ ਦੂਜਾ ਕਹਿੰਦੇ ਨੇ ਵੀ ਇੱਕ ਪੂਰੇ ਹਾਂ ਨਮਕ ਵਗੈਰਾ ਵੀ ਪੈਂਦਾ ਹੈਗਾ। ਨਮਕ ਵਗੈਰਾ ਮੈਂ ਤਾਂ ਨਹੀਂ ਦੱਸਿਆ ਕਿਉਂਕਿ ਜਿਵੇਂ ਅਸ ਸੀ ਉਹਦੀ ਪੁਦੀਨੇ ਦੀ ਚਟਨੀ ਬਣਾਈ ਹੋਏਗੀ ਨਾ ਉਹਦੇ ਚ ਸਭ ਕੁਛ ਹੁੰਦਾ ਹੈਗਾ। ਨਮਕ ਵੀ ਹੁੰਦਾ ਹੈ। ਮਿਰਚ ਵੀ ਹੁੰਦੀ ਹੈਗੀ ਹੈ। ਹੈ ਨਾ ਤਾਂ ਇਸ ਕਰਕੇ ਕਿ ਮੈਂ ਤੁਹਾਨੂੰ ਦੱਸਿਆ ਨੀ ਵੀ ਨਮਕ ਜਾਂ ਮਿਰਚ ਕੁਛ ਪਾਣਾ।
ਠੀਕ ਹੈ ਠੀਕ।
ਹਾਂ ਤੇ ਤੁਸੀਂ ਇਹ ਕਹਿ ਲਓ ਇੱਕ ਪੂਰੇ ਗਲਾਸ ਦੇ ਵਿੱਚ ਨਾ ਦੱਸ-ਬਾਰਾਂ ਗ੍ਰਾਮ ਪ੍ਰੋਟੀਨ ਹੁੰਦਾ ਏ। ਇੱਕ ਪੂਰੇ ਗਲਾਸ ਵਿੱਚ ਤੇ ਮਤਲਬ ਤੁਹਾਡਾ ਪੇਟ ਇੰਨਾ ਭਰਿਆ ਰਹੇਗਾ। ਤੁਹਾਨੂੰ ਦੋ ਘੰਟੇ ਨਾ ਮਤਲਬ ਇਹ ਫੁਲ ਫਿਲ ਰਹੇਗਾ ਤੁਹਾਡਾ ਪੇਟ
ਹਾਂ ਇਹ ਤੇ ਬਿਲਕੁਲ ਹੀ ਸੌਖਾ ਤੁਸੀਂ ਦੱਸਿਆਂ, ਬਾਕੀ ਅਗਰ ਬੱਚੇ ਆ ਕਹਿਣ ਕਿ, ਅਸੀਂ ਥੋੜ੍ਹਾ ਜਿਹਾ ਮਿੱਠੇ ਫਲੇਵਰ ਚ ਬਣਾ ਦੇਈਏ, ਉਹ ਵੀ ਬਣ ਜਾਂਦਾ ਫਿਰ ਮਿੱਠੇ 'ਚ।
ਇਦੇ ਵਿੱਚ ਜਿਵੇਂ ਮੋਜੀਟੋ ਹੋ ਗਿਆ, ਉਹ ਬਣ ਜਾਂਦਾ ਹੈਗਾ। ਤੇ ਉਹ ਤੁਸੀਂ ਇਹ ਕਹਿ ਲੋ
ਸਾਤੋਂ ਨਹੀਂ ਬਣ ਦਾ ਮਿੱਠਾ।
ਬਣ ਸਕਦਾ ਹੈਗੈ, ਪਰ ਤੁਸੀਂ ਜਿਵੇਂ ਠੰਡਾ ਪਾਣੀ ਹੁੰਂਦੈ, ਤੁਸੀਂ ਠੰਡੇ ਪਾਣੀ ਦੇ ਵਿੱਚ ਜਿਵੇਂ ਆਪਾਂ, ਨਿੰਬੂ ਪਾਣੀ ਆਸਤੇ ਪਾਣੀ ਨਹੀਂ ਘੋਲਦੇ ਮਿੱਠਾ ਪਾਣੀ ਹੈਨਾ ਚੀਨੀ ਘੋਲਦੇ ਹੈਗੇ ਆਂ। ਚੀਨੀ ਘੋਲ ਲੋ ਅਪਨਾ
ਠੀਕ ਹੈ ਠੀਕ।
ਪੈਲਮਿੰਟ ਤੇ ਜਿਵੇਂ ਮਰਜ਼ੀ ਕਰ ਲਓ ਹੈ ਨਾ। ਜਿਵੇਂ ਬਾਜ਼ਾਰ ਦੇ ਚੀਆ ਸੀਡਸ ਆਂਦੇ ਨੇ, ਚੀਆ ਸੀਡਸ ਵਿੱਚ ਪਾ ਲੋ। ਪਾਊਡਰ ਪਾਲੋ ਇਹ ਵਾਲਾ। ਹੈਨਾ ਕੋਈ ਵੀ ਇਹਨੂੰ ਦੁੱਧ ਦੇ ਵਿੱਚ, ਦੁੱਧ ਠੰਡਾ ਕਰਕੇ ਦੁੱਧ ਦੇ ਵਿੱਚ ਵੀ ਪਾ ਦਿੰਦੇ ਨੇ, ਇਹਨੂੰ ਇਹ ਪਾਓ। ਹਾਂ, ਏਕ ਡੇਢ ਚਮਚ ਉਹ ਪਾ ਕੇ। ਪੀ ਲੇਤੀ ਹੈ ਮੈਨੇ, ਮਲਟੀਪਲ ਹੈਨਾ ਆਪਾਂ ਤੇ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਪੀ ਸਕਨੇ ਹਾਂ। ਠੰਡਾ ਥੋੜਾ ਖੱਟ-ਮਿੱਠਾ। ਥੋੜਾ ਮਿੱਠਾ, ਹੈਨਾ ਆਪਣੇ ਅਕੋਰਡਿੰਗ ਇਹਨੂੰ ਜਿਵੇਂ ਮਰਜ਼ੀ ਬੰਦਾ ਛ ਜ ਕਰ ਸਕਦਾ, ਤੁਸੀਂ ਵੈਸੇ ਬੱਚੇ ਤੁਹਾਡੇ ਕਿਹੜਾ ਪਸੰਦ ਕਰਦੇ ਨੇ।
ਸਾਡੇ ਤਾਂ ਮਿੱਠਾ ਜ਼ਿਆਦਾ ਲਾਈਕ ਕਰਦੇ ਐ।
ਅੱਛਾ ਮਿੱਠਾ ਜਿਆਦਾ ਲਾਇਕ ਕਰਦੇ ਨੇ।
ਹਾਂ, ਤੇ ਇੱਕ ਮੈਂ ਐ ਜਿਹੜੀ ਬਾਹਰ ਰੇਹੜੀਆਂ ਤੇ ਵੇਚਦੇ ਐ। ਉਹ ਉਹਨਾਂ ਕੋਲ ਪਤਾ ਕੀ ਹੈ, ਉਹ ਪਤਾ ਨੀ ਉਹਨਾਂ ਕਰਦੇ ਹੈ। ਸਾਨੂੰ ਰਹਿੰਦਾ ਡਾਊਟ, ਕਿ ਸਫ਼ਾਈ ਰੱਖੀ ਹੋਏਗੀ ਉਹਨਾਂ ਨੇ ਜਾਂ ਨਹੀਂ ਰੱਖੀ ਹੋਏਗੀ, ਦੂਸਰਾ ਉਹ ਮਿੱਠੇ ਬੜੇ ਤੇਜ਼ ਪਾ ਦਿੰਦੇ ਏ ਮੈਂ ਕਿਹਾ ਘਰ ਬੰਦਾ ਬਨਾਏ ਨਾ ਥੋੜਾ ਜੈਨੁਅਨ ਚੀਜ਼ ਬਣ ਜਾਂਦੀ ਐ। ਤੇ ਬਰਕਤ ਵੀ ਹੁੰਦੀ ਏ ਉਹਦੇ ਚ, ਬਾਹਰੋਂ ਮਹਿੰਗਾ ਪੈਂਦਾ। ਤੇ ਬਾਹਰ ਇੱਕ ਤ ਚ ਚੀਆਂ ਸੀਡਸ। ਬੋਲਦੇ ਆ, ਤੁੱਖ ਮਲਿੰਗੇ ਦੇ ਨਾਂ ਤੋਂ ਵੇਚਦੇ ਆ ਉਹ। ਉਹ ਸੀਡਸ ਹੁੰਦੇ ਐ ਉਹ ਵੀ ਠੰਡਕ ਕਰਦੇ ਨਾ ਉਹ ਦਾ ਵੀ ਘਰ ਬਣਾਉਣਾਥ ਉਹਦੇ ਬਾਰੇ ਵੀ ਦੱਸ ਦਿਓ
ਹਾਂਜੀ ਉਹ ਵੀ ਤੁਸੀਂ ਕਹਿ ਲਓ ਉਹ ਮੇਗਾ ਥਰੀ ਫੈਸਿ ਹੁੰਦਾ ਉਹਦੇ ਵਿੱਚ ਨਾ ਉਹ ਵੀ ਬੜਾ ਅੱਛਾ ਮਤਲਬ ਤੁਸੀਂ ਕਹਿ ਲਓ ਸੋਰਸ ਹੈਗਾ ਜਿਵੇਂ ਆਪਾਂ ਫਿਸ਼ ਵਗੈਰਾ ਨੋਨ ਵੈਜ ਵਗੈਰਾ ਨਹੀਂ ਖਾਂਦੇ ਨਾ ਤੇ ਸਾਨੂੰ ਤੁਸੀਂ ਕਹਿ ਵਿਟਾਮਿਨ ਬੀ ਟਲਵ ਓ ਮੇਗਾ ਥ੍ਰੀ ਸਾਨੂੰ ਨਹੀਂ ਮਿਲਦਾ ਹੈਗਾ ਵੈਜੀਟੇਰੀਅਨ ਫੂਡ ਤੋਂ ਸਾਨੂੰ ਇਹ ਚੀਜ਼ਾਂ ਨੋਨ ਵੈਜ ਸੂਟ ਤੋਂ ਹੀ ਮਿਲਦੀਆਂ ਹੈਗੀਆਂਨ ਤੁਸੀਂ ਇਹ ਕਹਿ ਲਓ ਮੇਗਾ ਥ੍ਰਰੀ ਤੇ ਤੁਸੀਂ ਕਹਿ ਲਓ ਚੀਆ ਸੀਡ ਇਹੋ ਜਿਹੇ ਹੈਗੇ ਨੇ ਜਿਨਾਂ ਦੇ ਵਿੱਚ ਓਮੇਗਾਸਿਡ ਹੁੰਦਾ ਹੈਗਾ ਤੇ ਤੁਸੀਂ ਇਹਨੂੰ ਹਾਂ ਤੁਸੀਂ ਤੁਸੀਂਲੋ ਚੀ ਸੀਜ ਨੂੰ ਤੁ ਹਰ ਤਰੀਕੇ ਦੇ ਨਾਲ ਯੂਜ ਕਰ ਸਕਦੇ ਹੋ ਅਗਰ ਤੁਸੀਂ ਨਿੰਬੂ ਪਾਣੀ ਬਣਾ ਰਹੇ ਹੋ ਹਨਾ ਤੇ ਉਹਨੂੰ ਤੁਸੀਂ ਪਾਣੀ ਦੇ ਵਿੱਚ ਚੀਆ ਤੁਸੀਂ ਸੋਫ ਕਰ ਕੇ ਰੱਖ ਦੋ ਪੰਦਰਾਂ ਵੀਹ ਮਿੰਟ ਤੇ ਉਹ ਫੁੱਲ ਜਾਂਦੀ ਹੈ ਫਿਰ ਤੁਸੀਂ ਨਿੰਬੂ ਪਾਣੀ ਜਿਹੜਾ ਬਣਾਇਆ ਹੋਇਆ ਨਾ ਤੁਸੀਂ ਉਹਦੇ ਵਿੱਚ ਚੀਆ ਸੀਡਸ ਨੂੰ ਪਾਦੋ ਮਿਕਸ ਹੋ ਗਏ ਤੁਸੀਂ ਉਹ ਚੀਆ ਸੀਡਸ ਵੀ ਖਾ ਲਓ ਹਨਾ ਨਿੰਬੂ ਪਾਣੀ ਪੀ ਲਓ ਤੇ ਹਾਂ ਤੇ ਦੂਜ ਤਰੀਕਾ ਹੈਗਾ ਅਗਰ ਤੁਸੀਂ ਦੁੱਧ ਵਿੱਚ ਪਾਉਣੇ ਨੇ ਦੁੱਧ ਵਿੱਚ ਪਾ ਲਓ ਠੰਡੇ ਦੁੱਧ ਵਿੱਚ ਠੰਡੇ ਦੁੱਧ ਚ ਪੈ ਜਾਂਦਾ ੇ ਤਾ ਦ ਚਨਾੰਾ ਦੱਟੀੋ ਤੇ ਤੀਜਾ ਹੈਗਾ ਅਗਰ ਤੁਸੀਂ ਕੋਈ ਫਲੂ ੁੱਾਂ ਵਗੈਰਾ ਬਣਾਉਂਦੇ ਹੋ ਅੱਜ ਕੱਲ੍ਹ ਤੇ ਬਾਜ਼ਾਰ ਦੇ ਵਿੱਚ ਨਾ ਫਲੂਦੇ ਦੇ ਪੈਕੇਟ ਆਉਂਦੇ ਹੈਗੇ ਨੇ ਤੇ ਜਿਹਨੂੰ ਅਸੀਂ ਪਾਣੀ ਦੇ ਵਿੱਚ ਫਲੂਦਾ ਪਾ ਕੇ ਤੇ ਉਹ ਫਲੂਦਾ ਬਣ ਜਾਂਦਾ ਤੇ ਅਗਰ ਤੁਸੀਂ ਘਰ ਦੇ ਵਿੱਚ ਤੁਸੀਂ ਇਹ ਕਹਿ ਲਓ ਹ ਕੀ ਕਹਿੰਦੇ ਹੈ ਅਹ ਫ ਨਾਮ ਨੀ ਯਾਦ ਮਿੱਠਾ ਹੁੰਦਾ ਹੈਗਾ ਤੁਸੀਂ ਕਹਿ ਲਓ ਕਸਟਰਡ ਹਾਂ ਜਿਵੇਂ ਆਪਾਂ ਕਸਟਰਡ ਬਣਾਉਦੇ ਹਾਂ ਹਾਂ ਕਸਟਰਡ ਦੇ ਵੀ ਜਿਵੇਂ ਆਪਾਂ ਫਰੂਟ ਵੇਗੇਰਾ ਪਾਇਆ ਤੇ ਨਾਲ ਚੀਆ ਸੀਡਜ ਇਹਦੇ ਵਿੱਚ ਪਾ ਤੇ। ਤੇ ਇਹਦਾ ਵੀ ਗਾ। ਮਲਟੀ। ਪਰ ਪਰ ਯੂਜ ਹੋ ਜਾਂਦਾ ਹੈਗਾ।
ਠੀਕ ਠੀਕ ਠੀਕ।
ਹਰ ਤਰੀਕੇ ਦੇ ਨਾਲ। ਤੇ ਤੁਸੀਂ ਵੈਸੇ ਤੁਸੀਂ ਕੋਈ ਰੈਸਪੀ ਦੱ। ਤੁਸੀਂ ਕੋਈ ਰੈਸਿਪੀ ਮਤਲਬ ਤੁਹਾਡੀ ਮਤਲਬ ਅ ਭਾਬੀ ਜੀ ਬਣਾਉਂਦੇ ਹੋ। ਚੀਆ ਸੀਡ ਦੇ ਨਾਲ।
ਨਹੀਂ ਬਸ ਇਹ ਤਾਂ ਸਿੰਪਲ ਗੂੰਦ ਕਤੀਰੇ ਦਾ ਪਤਾ ਜਾ ਨਿੰਬੂ। ਪਾਣੀ ਬਣਾ ਲੈ ਰਿਹਾ ਕਰ, ਬਾਕੀ ਅਸੀਂ ਸਪੈਸ਼ਲ ਇੱਕ ਵਾਰੀ ਸੱਤੂ ਟਰਾਈ ਕੀਤਾ ਸੀ। ਤੇ ਪਾਪਾ ਨੇ। ਕੁਛ ਮਸਾਲੇ ਵਗੈਰਾ ਦਾ ਕੁਛ ਰੇਸ਼। ਤੋਂ ਸਹੀ ਨੀ ਰਿਹਾ ਤੇ ਉਹ ਮਤਲਬ ਅਹ ਸਵਾਦ ਨੀ ਆਇਆ ਬੱਚਿਆਂ ਨੂੰ ਤੇ ਜਿਟੋ ਦੱਸ ਦਿਓ। ਜਿਟੋ ਅਸੀਂ ਨਹੀਂ ਟਰਾਈ ਕੀਤਾ।
ਅੱਛਾ, ਨਹੀਂ, ਮੈਂ ਚਲੋ ਮੋਜੀਟੋ ਦੀ ਰੈਸਪੀ ਦੱਸਦੇ। ਹਾਂ, ਮੋਜੀਟੋ ਦੀ ਰੈਸਿਪੀ ਮੈਂ ਦੱਸ ਦਿੰਦੀ ਹਾਂ, ਪਰ ਤੁਸੀਂ ਜਦੋਂ ਇਹ ਸੱਤੂ ਬਣਾਉਂਦੇ ਹੋ ਨਾ, ਅਗਰ ਬ ਬੱਚੇ ਨੂੰ ਪਸੰਦ ਨਹੀਂ ਆਉਂਦਾ ਤੇ ਤੁਸੀਂ ਜਦੋਂ ਇਹ ਸੱਤੂ ਦਾ ਪਾੋਡਰ ਬਣਾਓਗੇ ਨਾ, ਇਹ ਜਿਹੜੇ ਕਾਲੇ ਛੋਲੇ ਨੇ ਜੀ ਓਏ, ਉਹਨਾਂ ਨੂੰ ਛਿਲਕਾ ਦੇ ਬਗੈਰ ਲੈ। ਹੈ ਨਾ ਫਿਰ। ਬਿਨਾਂ ਛਿਲਕਾ ਦੇ ਫਿਰ ਤਾਂ ਮਿਕਸੀ ਮਿਕਸੀ ਦੇ ਵਿੱਚ ਗਰਾਇਡ ਕਰਨਾ। ਹਾਂ ਫਿਰ ਬਿਨਾਂ ਛਿਲਕੇ ਵਾਲੇ ਦਾ ਪਾਊਡਰ ਬਣਾ ਕੇ। ਕਿ ਦੇਖਣਾ ਫਿਰ ਉਹ ਬੱਚੇ ਤੁਹਾਡੇ ਜਰੂਰ ਖਾ ਲੈਣਗੇ। ਤੇ ਜਿਹੜਾ ਰਿਹਾ ਮੋਜੀਟੋ ਦੀ ਗੱਲ, ਮੋ ਮੋਜਿਟੋ ਬਣਾਉਣਾ ਤਾਂ ਬਹੁਤ ਈਜ਼ੀ ਏ। ਇਹਦੇ ਵਿੱਚ ਵੀ ਕੁਛ ਨੀਂ ਚਾਹੀਦਾ। ਤੁਸੀਂ ਕਹਿ ਲਓ ਬਾਜ਼ਾਰ ਦੇ ਵਿੱਚ। ਤੁਹਾਨੂੰ ਸਪ੍ਰਈਟ ਚਾਹੀਦੀ ਹੈ। ਹੈਨਾ, ਸਪ੍ਰਈਟ ਲੈ ਆਓ ਤੇ ਨਿੰਬੂ ਲੈ ਆਓ। ਸਪ੍ਰਈਟ ਹੋ ਗਿਆ। ਨਿੰਬੂ ਹੋ ਗਿਆ। ਪੁਦੀਨਾ ਹੋ ਗਿਆ।
ਠੀਕ।
ਤੇ ਹਾਂ ਤੇ ਸੋਡਾ ਹੋ ਗਿਆ
ਸੋਡਾ ਅੱਛਾ ਸੋਡਾ ਹੀ ਪਾਉਣਾ
ਹਾਂ ਸੋਡਾ ਵੀ ਪਾਉਣਾ ਹੈਗਾ ਇਹ ਦੇਸ਼ਪ ਹਾਂ ਵਨ ਇਜ਼ ਟੂ ਵਨ ਰੇਸ਼ਓ ਹੈ ਇਹਦੇ ਵਿੱਚ ਨਾ
ਅੱਛਾ ਵਨ ਬਾਏ ਵਨ ਓਕੇ
ਹਾਂ ਤੁਸੀਂ ਕਹਿ ਲਓ ਸੋਡਾ ਤੇ ਸਪ੍ਰਈਟ ਦੀ ਲੇਕਿਨ ਅਗਰ ਤੁਹਾਨੂੰ ਮਿੱ ੱਠਾ ਘੱਟ ਲੱਗਦਾ ਹਨਾ ਅਗਰ ਮੋਜੀਟੋ ਦੇ ਵਿੱਚ ਫੇਿਰ ਤੁਸੀਂ ਉਹਦੀ ਸਪਰਾਈਟ ਦੀ ਰੇਸ਼ਓ ਵਧਾ ਦੋ ਹੁਣ ਮੈ ਹੁਣ ਦੇਖੋ ਮੈਂ ਵੀ ਮਿੱਠਾ ਘੱਟ ਪੀਂਦੀ ਹਾਂ ਮੈਨੂੰ ਠੀਕ ਲੱਗਦਾ ਹੈ ਹੁਣ ਦੇਖੋ ਹਰ ਕਿਸੇ ਦੀ ਆਪ ਆਪਣੇ ਨਾ ਮਿੱਠੇ ਦਾ ਇੱਕ ਲੈਵਲ ਹੁੰਦਾ ਹੈਗਾ ਬੀਅਰੇਬਲ ਲੈਵਲ ਉਸ ਮਿੱਠਾ ਲੈ ਸਕਦਾ ਤੇ ਤੁਸੀਂ ਮਿੱਠਾ ਨਾ ਆਪਣੇ ਅਕੋਰਡਿੰਗ ਦੇਖਣਾ ਮਿਕਸਿੰਗ ਕਰਕੇ ਵੈਸੇ ਤਾਂ ਮੈਂ ਵਨ ਟੂ ਵਨ ਕਰਨੀ ਹੈਗੀ ਆ ਤੇ ਤੁਸੀਂ ਵੈਸੇ ਉਹਦੀ ਰੇਸ਼ੋ ਜ਼ਿਆਦਾ ਕਰ ਲੈਣਾ ਹੈ ਨਾ ਤੇ ਫੇਿਰ ਉਹਦੇ ਚ ਤੁਸੀਂ ਨਿੰਬੂ ਪਾਣਾ
ਅੱਛਾ ਨਿੰਬੂ ਦਾ ਕੀ ਹਿਸਾਬ ਕਿਤਾਬ ਰਹੇਗਾ ਜਿਸ ਮਾਂ ਲਓ ਇੱਕ ਬੋਤਲ ਪੰਜ ਸੌ ਐੱਮ ਐੱਲ ਦੀ ਅਸੀਂ ਉਹ ਸਪਰਾਈਟ ਦੇ ਲਈ ਤੇ ਪੰਜ ਸੌ ਐੱਮ ਐਲ ਪਾਣੀ ਪਾਤਾਾ ਯਾਨ ਕਿ ਇੱਕ ਲੀਟਰ ਹੋ ਗਿਆ
ਹਾਂ ਤੁਸੀਂ ਪਾ ਦੇਣ ਆਰਾਮ ਨਾਲ ਦੋ ਤਿੰਨ ਪੈ ਜਾਣਗੇ ਆ ਤੇ ਫੇਰ ਜਿਹੜਾ ਪੁਦੀਨਾ ਹੋਏਗਾ ਪੁਦੀਨਾ ਨੂੰ ਤੁਸੀਂ ਚੰਗੀ ਤਰ੍ਹਾਂ ਕਹਿ ਦੋ ਗ੍ਰਾਈੰਡ ਕਰਕੇ ਕੁੱਟ ਕੇ ਚੰਗੀ ਤਰ੍ਹਾਂ ਪੁਦੀਨੇ ਨੂੰ ਤੇ ਫੇਿਰ ਪੁਦੀਨੇ ਦਾ ਜਿਆਦਾ ਸਾਰਾ ਜਿੰਨਾ ਵੀ ਗ੍ਰੈਂੰਡ ਕੀਤਾ ਹੋਏਗਾ ਉਹਦੇ ਵਿੱਚ ਪਾ ਦੇਣਾ
ਠੀਕ ਹੈ ਠੀਕ ਹੈ ਠੀਕ
ਬਸ ਤੁਸੀਂ ਉਹਨੂੰ ਕਲਾਸਿਸ ਦੇ ਵਿੱਚ ਪਾ ਕੰਮ ਕਰੋ ਠੰਡਾ ਠੰਡਾ ਬਹੁਤ ਟੇਸਟੀ ਲੱਗੇਗਾ ਉਥੇ ਬੱਚਿਆਂ ਨੂੰਰੂਰ ਜ਼ਰੂਰ ਪਸੰਦ ਆਏਗਾ
ਠੀਕ ਠੀਕ ਆਈਸ ਕਿਊ ਵੀ ਪਾ ਸਕਦੇ ਹ ਦੱਸਿਆ ਕਰ ਹੀ
ਹ ਦੇਖੋ ਹੁ ਠੰਡ ਦੇ ਵਿੱਚ ਠੰਡ ਦੇ ਵਿੱਚ ਗਰਮੀ ਦੇ ਵਿੱਚ ਬਣਾ ਰਹੇ ਹੋ ਤੇ ਓਵੀਅਸਲੀ ਹਨਾ ਠੰਡੀ ਤੇ ਡਰਿੰਕ ਕਰੋ ਗਈ ਹੈ ਇਹਦੇ ਵਿੱਚ ਤੁਸੀਂ ਕਹਿਲ ਆਈ
ਹਾਂ, ਚਲੋ ਇਹ ਤੁਹਾਡੀ ਰੈਸਪੀਆਂ ਹਾਂ, ਚਲੋ ਤੁਹਾਡੇ ਜੇ ਜੇ ਤੁਸੀ ਟਰਾਈ ਕਰਾਂਗਾ ਤੇ ਦੇਖਦੇ ਹਾਂ ਫਿਰ ਬਣਾ ਕੇ ਤੁਸੀ ਵੀ ਚੱਕਰ ਲਗਾਓ ਤੇ ਤੁਹਾਨੂੰ ਵੀ ਪਿਲਾਈਏ
ਆਵਾਂਗੀ ਚਲੋ ਮੈਂ ਜਰੂਰ ਪੀਵਾਂਗੀ ਮੈਂ ਦੋਨੋ ਚੀਜਾ ਪੀਵਾਂ ਗੀ ਮੈ ਠੀਕ ਹੈ ਜੀ ਹਾਂਜੀ, ਠੀਕ ਓਕੇ ਜੀ ਸਤਿ ਸ੍ਰੀ ਅਕਾਲ ਜੀ।